ਦਿੱਲੀ ਕਦੋ
ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਦੀਦੀ ਜੀ।
ਹੋਰ ਕੀ ਹਾਲ ਚਾਲ ਏ?
ਵੱਧੀਆ, ਵੱਧੀਆ।
ਹੋਰ ਕੀ ਕਰ ਰਏ ਸੀ?
ਬਸ ਕੰਮ ਈ ਕਰ ਰਏ ਆ ਦੀਦੀ ਗਰਮੀ ਏੰਨੀ ਹੋਈ ਦੀ ਆ, ਪਰੇਸ਼ਾਨ ਹੋਏ ਦੇ ਆ।
ਅੱਛਾ ਗਰਮੀ ਤਾਂ ਏਥੇ ਵੀ ਬਈ ਬੜੀ ਏ, ਕੀ ਕਰੀਏ
ਏਕ ਤੇ ਲੋਕਾਂ ਨੇ ਏ -ਸੀ ਲਵਾ ਲਏ ਨੇ, ਉਤੋਂ ਏਨੀ ਗਰਮੀ ਪੈ ਰਹੀ ਏ, ਓ ਏ -ਸੀ ਹੋਰ ਫੈਕਟਰੀਆਂ ਨਾਲ ਹੋਰ ਏਨੀ ਗਰਮੀ ਹੋ ਰਈ ਏ, ਪੇੜ ਲੋਕੀ ਕੱਟੀ ਜਾ ਰਹੇ ਨੇ।
ਸਈ ਗੱਲ ਏ ਪੇੜ ਕੱਟੀ ਜਾ ਰਏ ਨੇ, ਠੰਡੀ ਹਵਾ ਮਿਲਦੀ ਨੀ ਏ। ਏਸੀਆਂ ਦੀ ਹੀਟ ਬਾਰ ਨਿਕਲਦੀ ਏ, ਓ ਸਾਡੇ ਘਰਾਂ ਚ ਵੜ ਜਾਂਦੀ ਏ।
ਹਾਂਜੀ। ਫੈਕਟਰੀਆਂ ਦੀ ਏਸੀਆਂ ਦੀ ਹਵਾ, ਏਨਾ ਪੋਲਿਊਸ਼ਨ ਫੈਲ ਰੇਆ
ਬੜਾ ਪੋਲਿਊਸ਼ਨ ਹੋ ਰੇਆ, ਗੱਡੀਆਂ ਵੱਧਦੀ ਜਾ ਰਈਆਂ ਲੋਕ ਗੱਡੀਆਂ ਵਿਚ ਵੀ ਏ ਸੀ। ਏਸੀ ਲਾਏ ਦੇ ਨੇ ਹਾਂ। ਤੇ
ਹੋਰ ਕੁਛ ਪੇੜ ਕੱਟਦੇ ਪਏ ਨੇ। ਪੇੜ ਪੇੜ ਹੁੰਦੇ ਨੇ ਤੇ ਪੋਲਿਊਸ਼ਨ ਥੋੜਾ ਘੱਟਦਾ ਏ। ਪਰ ਪੇੜ ਹੀ ਕੱਟੇ ਜਾ ਰਹੇ ਨੇ, ਤੇ ਪੋਲਿਊਸ਼ਨ ਵੀ ਵੱਧਦੀ ਜਾਏਗਾ।
ਹੋਏਗਾ ਸਹੀ ਗੱਲ ਨਹੀਂ।
ਪੇੜ ਹੁੰਦੇ ਸੀ ਤੇ ਠੰਡੀ ਹਵਾ ਮਿਲ ਜਾਂਦੀ ਸੀ। ਥੋੜੀ ਨੈਚੁਰਲ ਹਵਾ ਮਿਲ ਜਾਂਦੀ ਸੀ।
ਨੈਚੁਰਲ ਹਵਾ ਮਿਲ ਜਾਂਦੀ ਸੀ ਹੁਣ ਗਰਮੀ ਹੁੰਦੀ ਤੇ ਲੋਕ ਉੱਧਰ ਪਹਾੜਾਂ ਚ ਭਜਦੇ ਨੇ ਜਾ ਕੇ। ਤੇ ਉੱਥੇ ਨੇ ਚਲ ਵਧੀਆ ਹੈਗਾ, ਤੇ ਇੱਧਰ ਪੇੜ ਕੱਟੀ ਜਾਂਦਾ।
ਹਾਂ ਸਹੀ ਏ ਉਹੀ ਤੇ ਨਾ ਇੱਧਰ ਵੀ ਇੰਨੀ ਗਰਮੀ ਹੈ ਸਾਡਾ ਕੁਛ ਕੀ ਏ ਫਿਫਥ ਫਲੋਰ ਤੇ ਮਕਾਨ ਏ। ਤੇ ਇੱਥੇ ਤੇ ਹੋਰ ਵੀ ਜ਼ਿਆਦਾ ਗਰਮੀ ਪੈਂਦੀ ਏ।
ਉਥੇ ਤੇ ਹੋਰ ਗਰਮੀ ਲੱਗਦੀ ਹੋਏਗੀ ਉਪਰ।
ਆਰੇ ਬੜੀ ਗਰਮੀ ਆ ਫ ਤਾਂਹੀ ਤੇ ਫੇਰ ਏਸੀ ਚੌਵੀ ਘੰਟੇ ਚੱਲਦੇ ਰਹਿੰਦੇ ਨੇ। ਸਵੇਰੇ ਦਸ ਵਜੇ ਬੰਦ ਹੁੰਦਾ ਏ, ਦੁਪਹਿਰੇ ਦੋ ਵਜੇ ਫੇਿਰ ਚੱਲ ਜਾਂਦਾ। ਫਿਰ ਸ਼ਾਮੀ ਛੇ ਵਜੇ ਬੰਦ ਹੋਏਗਾ ਫੇਰ ਦਸ ਵਜੇ ਰਾਤੀ ਚੱਲ ਜਾਂਦਾ। ਹ
ਹਾਂਜੀ- ਹਾਂਜੀ।, ਹੁਣ ਬੰਦਾ ਵੀ ਹੁਣ ਕੀ ਕਰੇ ਵਿਚਾਰਾ ਮਜਬੂਰੀ ਦਾ ਮਾਰਿਆ ਉਹਨੂੰ ਤੇ ਆਪਣਾ ਹੀਲਾ, ਕੁਛ ਨਾ ਕੁਛ ਕਰਨਾ ਹੀ ਪਏ ਗਾ ਨਾ।
ਹਾਂ ਅਸੀਂ ਤੇ ਚਲੋ ਹੁਣ ਚਲਾ ਲੈਂਨੇ ਹਾਂ, ਸਾਨੂੰ ਰਸੋਈਆਂ ਚ ਖਲੋਣਾ ਪੈਂਦਾ ਏ। ਬਾਹਰ ਕੰਮ ਕਰਨਾ ਹੁੰਦਾ ਏ। ਕੱਪੜੇ ਕੁਪੜਿਆਂ ਦਾ ਕੰਮ ਪਰ ਬੱਚੇ ਨੀ ਨਾ ਬਰਦਾਸ਼ਤ ਕਰਦੇ ਬ ਚੇ ਸਕੂਲੋਂ ਦੇ ਆਉਂਦੇ ਆਉਂਦੇ ਪਹਿਲੇ ਏਸੀ ਦਾ ਬਟਨ ਦਬਾਂਦੇ ਨੇ।
ਸਹੀ ਗੱਲ ਏ ਹੁਣ ਬਂਦਾ ਅਰਬਨ ਏਰੀਏ ਚ ਰਹਿੰਦਾ ਹੋਏਗਾ, ਤੇ ਹੁਣ ਉੱਥੇ ਪੇੜ ਤੇ ਲਗਾ ਨਹੀ ਸਕਦਾ। ਪਕੀ ਸਡਕਾ ਦੇ ਕਿੱਤੇ ਕਿੱਥੇ ਪੇੜ ਲਗਾਏ। ਹੋਰ ਏਨੀ ਇੰਨੀ ਖੁੱਲੀ ਅਗਰ ਕੋਈ ਪਲੇਸ ਵੀ ਨੀ ਹੈਗੀ, ਬਈ ਜਿੱਥੇ ਹੋਰ ਬੰਦਾ ਪੇੜ ਲਗਾਏਗਾ। ਜਾਂ ਪਾਰਕ ਵਗੈਰਾ ਚ
ਹਾਂ ਬਿਲਕੁਲ ਸਹੀ ਗੱਲ ਏ, ਪਾਰਕਾਂ ਹੀ ਨਹੀਂੀ ਹੈਗੀਆਂ ਸੁਸਾਇਟੀਆਂ ਚ ਪਾਰਕ ਹੁੰਦੀ ਈ ਨੀ ਹੈ। ਕਿੱਥੋਂ ਗਰੀਨਰੀ ਮਿਲੇ ਕਿੱਥੇ ਪੇੜ ਲਾਣਗੇ। ਪਾਰਕ ਹੋਏਗੀ ਤੇ ਫੇਰ ਲਾਣਗੇ ਨਾ। ਤੇ ਉਹਦੇ ਕਰਕੇ ਗਰਮ ਹਾਂ,। ਉਹਦੇ ਕਰਕੇ ਇੰਨੀ ਗਰਮੀ ਰਹਿੰਦੀ ਏ
ਹਜੀ,
ਹੂਂ।
ਗਰਮੀ ਇਨੀ ਆ
ਮੋਲਾ ਚ ਚਲੇ ਜਾਓ ਮੋਲਾ ਚ ਸੈਂਟਰ ਏਸੀ ਲੱਗੇ ਦੇ ਨੇ। ਤੇ ਉਹ ਸਾਰੀ ਵੱਡੇ ਵੱਡੇ ਕੰਪਰੇਸ਼ਰਾਂ ਨਾਲ ਸਾਰੀ ਹੀਟ, ਮੋਲ ਦੀ ਬਾਰ ਆਂਦੀ ਐ ਹਾਂ।
ਬਾਰ ਆਂਦੀ ਏ ਸਹੀ ਗੱਲ ਐ।
ਤੇ ਫਿਰ ਬਾਹਰ ਜਿੰਨਾਂ ਨੇ ਰੇੜੀਆਂ ਲਾਈ ਦੀਆਂ ਨੇ, ਉਨ੍ਹਾ ਨੂੰ ਮੋਲ ਦੀ ਗਰਮ ਹਵਾ ਨਸੀਬ ਹੁੰਦੀ ਐ।
ਬਸ ਬੁਰਾ ਈ ਹਾਲ ਏ, ਹੋਰ ਕੁਛ ਕ ਕਰ ਵੀ ਨੀ ਸਕਦੇ ਨਾ। ਕੁਛ ਸਰਕਾਰ ਵੀ ਕੁਛ ਜੇੜੀ ਗੌਰਮੈਂਟ ਹੈਗੀ ਏ ਓ ਵੀ ਕੁਛ ਕੋਈ ਸਟੈਪ ਚੁੱਕੀ ਨੀ ਏ।
ਕੋਈ ਐਕਸ਼ਨ, ਨਈ ਲੈ ਸਕਦੀ ਨਾ ਗੌਰਮੈਂਟ। ਓ ਚ ਤੇ ਏ ਐ ਜਨਤਾ ਜੀਦਾ ਮਨ ਜੋ ਕਰੇਗਾ, ਓਈ ਕਰੇਗਾ। ਕਿਸ ਚੀ ਜੀਨੂੰ ਗਰਮੀ ਲੱਗ ਰਹੀ, ਓਨੇ ਆਪਣੇ ਘਰ ਏ-ਸੀ ਲਵਾਇਆ ਹੋਣਾ। ਸਰਕਾਰ ਥੋੜੀ ਕੁਛ ਕਰ ਸਕਦੀ ਐ। ਸਰਕਾਰ ਤੇ ਕੁਛ
ਹੋਰ ਕੁਛ ਅਜ-ਕੱਲ੍ਹ ਦੇ ਬੰਦੇ ਜੇੜੀ ਅੱਜ-ਕੱਲ੍ਹ ਦੀ ਜਨਰੇਸ਼ਨ ਐ ਓ ਵੀ ਕੁਛ ਨਾ, ਮੂਮੈਂਟ ਕਰਕੇ ਅ ਵਧੀਆ ਓਨਾ ਨੂੰ ਚੰਗਾ ਜਾ ਨੀ ਲੱਗਦਾ। ਬਾਈ ਜੰਝ ਨੌਜਵਾਨ ਜਾਂ ਸਟੂਡੈਂਟ ਹੈਗੇ ਨੇ ਜੇੜੇ, ਓਵੀ ਪੇੜ ਨੀ ਲਗਾਂਦੇ, ਅੱਜ-ਕੱਲ
ਓਵੀ ਨੀ ਬ ਏਨਾਂ ਚੀਜ਼ਾਂ ਵਾਸਤੇ ਥੋੜਾ ਇਨਵੈਰਮੈਂਟ ਸਹੀ ਕਰਨ ਆਸ ਥੋੜ੍ਹੀ ਐਨਾਂ ਨੂੰ ਕੋਲਜਾਂ, ਚ ਸਕੂਲਾਂ, ਚ ਡੈਮੋ ਕਲਾਸਾਂ ਲਾਂਣੀਆਂ ਚਾਈਦੀਆਂ ਨੇ। ਥੋੜ੍ਹਾ ਪੜ੍ਹਾਂਣਾ ਇੰਨਾ ਏਸ ਬਾਰੇ ਨੌਲੇਜ ਦੇਣੀ ਚਾਈਦੀ। ਕਿ ਸਾਨੂੰ ਆਂਣ ਵਾਲੇ ਟਾਈਮ ਚ ਪੇੜ ਕਿੰਨਾ ਜ਼ਰੂਰੀ।
ਜੇ ਪੇੜ ਨਾ ਹੋਏ। ਫੇਰ ਅੱਗੇ ਆਂਣ ਵਾਲੇ ਟੈਮ ਚ, ਪਾਣੀ ਦੀ ਵੀ ਦਿੱਕਤ ਹੋਏਗੀ।
ਹਾਂ ਸਹੀ ਗੱਲ ਏ, ਪੇੜ ਨੀ ਹੋਣਗੇ ਪਾਣੀ ਦੀ ਦਿੱਕਤ ਹੋਏਗੀ।
ਹਰ ਚੀਜ਼ ਨਾਲ ਕੁਛ ਨਾ ਕੁਛ ਚੀਜ਼ ਦਾ ਕਨੈਕਟ
ਅਟੈਚ ਹੈਗੀ ਐ ਜੀ ਹਾਂਜੀ-ਹਾਂਜੀ, ਅਟੈਚ ਐ ਹਰ ਚੀਜ਼ ਸਾਰੀ, ਹਰ ਇੱਕ ਚੀਜ਼ ਨਾਲ ਨਾ
ਜ ਹਰ ਇੱਕ ਚੀਜ਼ ਨੂੰ ਬੈਲੇੈਂਸ ਰੱਖਾਂਗੇ ਨਾ ਦੂਸਰੀ ਆਪਣੇ -ਆਪ ਬੈਲੇੈਂਸ ਹੋ ਜਾਏਗੀ।
ਹਾਂਜੀ-ਹਾਂਜੀ ਹੁਣ
ਤੇ ਹੁਣ ਐ ਤੇ ਅਸੀਂ ਜਿਵੇਂ ਦੋ ਜਣੇ ਗੱਲਾਂ ਕਰ ਰਹੇ ਆ, ਅਸੀਂ ਆਪਸ ਚ ਅਸੀਂ ਅਮਲ ਕਰਲਾਂਗੇ ਬਾਕੀ ਦੇ ਲੋਕ ਥੋੜ੍ਹੀ ਆ, ਏਸ ਚੀਜ਼ ਨੂੰ ਅਮਲ ਕਰਨਗੇ
ਹੂੰ, ਹੁਣ ਮੰਨਲੋ ਜੈਨ ਧਰੋਨ ਗਰਮੀ ਵੱਧੇਗੀ, ਫਿਰ ਗਰਮੀ ਵੱਧਣ ਨਾਲ ਗਲੇਸ਼ੀਅਰ ਜੇੜਾ, ਬਰਫ਼ ਦੇ ਪਾੜ ਹੈਗੇ ਨੇ, ਚੀਨ ਵਾਲੀ ਤਰਫ਼ ਓਦਰ ਵੀ ਪਿੰਘਲਣਗੇ ਓ ਫਿਰ ਸਮੁੰਦਰ ਚ ਪਾਣੀ ਵਧੇਗਾ, ਫੇਰ ਸੁਨਾਮੀ ਆਲਾ ਖ਼ਤਰਾ ਫੇਰ ਬਾੜਾ ਆਲੇ ਖ਼ਤਰੇ ਆ ਜਾਣਗੇ।
ਹਾਂ, ਸਹੀ ਗੱਲ ਐ। ਏ ਤੇ ਹੁਣ ਥੋੜਾ ਸਰਕਾਰ ਨੂੰ ਵੀ ਚਾਈਦਾ, ਜਿਵੇਂ ਆਪਣੀਆਂ ਵੋਟਾਂ ਤਾਂ ਵਾਸਤੇ ਪ੍ਰਚਾਰ ਕਰਦੀ ਏ, ਰਿਕਸ਼ਿਆਂ ਚ ਸਪੀਕਰ ਲਗਾ ਕੇ ਐਵੇਂ ਹੀ ਐਨਵਾਇਰਮੈਂਟ ਵਾਸਤੇ ਵੀ ਪ੍ਰਚਾਰ ਕਰਨੇ ਚਾਈਦੇ ਨੇ, ਸਪੀਕਰ ਲਗਾ-ਲਗਾ ਕੇ। ਜਗ੍ਹਾ-ਜਗ੍ਹਾ ਮੈ ਆਪਣੀ ਵੋਟਾਂ ਵਾਸਤੇ ਹਰ ਗਲ਼ੀ ਮ੍ਹੱਲੇ ਜਾ ਕੇ ਕੈਂਪ ਲਗਾਂਦੇ ਨੇ, ਸਾਨੂੰ ਵੋਟ ਪਾਓ। ਤੇ ਐਨਾਂ ਵਾਸਤੇ ਵੀ ਏਨਾਂ ਨੂੰ ਕੈਂਪ ਲਗਾਣੇ ਚਾਈਦੇ ਨੇ।
ਕੱਲੇ-ਕੱਲੇ ਬੰਦੇ ਨੂੰ ਮਿਲ ਕੇ ਆਂਦੇ ਨੇ, ਸਾਨੂੰ ਵੋਟ ਪਾਂਣਾ।
ਸਾਨੂੰ ਵੋਟ ਪਾਉਣਾ ਹਾਂ
ਹਰ ਪਾਰਟੀ ਦੇਆ ਹਰ ਪਾਰਟੀ ਦਾ ਬੰਦਾ ਇੱਕ ਇੱਕ ਦੱਸ ਦੱਸ ਨਾਲ ਉਹਨਾਂ ਦੇ ਬੰਦੇ ਹੋਣਗੇ ਉਹ ਦੱਸ ਬੰਦੇ ਇਕੱਲੇ ਇਕੱਲੇ ਨੂੰ ਕਹਿਣਗੇ ਸਾਨੂੰ ਵੋਟ ਪਾਓ ਸਾਨੂੰ ਵੋਟ ਪਾਓ
ਹਾਂ ਤੇ ਇਹ ਹੀ ਚੀਜ਼ ਅੱਛੀ ਚੀਜ਼ ਵਾਸਤੇ ਪ੍ਰਚਾਰ ਕਰੋ ਅੱਛੀ ਚੀਜ਼ ਵਾਸਤੇ ਕਿ ਪੇੜ ਲਗਾਓ ਥੋੜਾ ਏਸੀ ਦਾ ਯੂਜ ਘੱਟ ਕਰੋ ਜਿੰਨਾ ਯੂਜ ਘੱਟ ਕਰਾਂਗੇ ਸਾਡੇ ਵਾਸਤੇ ਅੱਛਾ ਹੈ
ਏਸੀ ਦਾ ਯੂਜ ਘੱਟ ਹੋਏਗਾ ਬਿਜਲੀ ਦੀ ਵੀ ਬੱਚਤ
ਬਿਜਲੀ ਦੀ ਵੀ ਬੱਚਤ ਹੋਏਗੀ ਇਹ ਸਭ ਚੀਜ਼ਾਂ ਵੀ ਥੋੜ੍ਹਾ ਸਰਕਾਰ ਨੂੰ ਇਹਨਾਂ ਤੇ ਅਮਲ
ਹਾਂਜੀ ਹਾਂਜੀ ਬਿਜਲੀ ਦੀ ਬੱਚਤ ਹੋਏਗੀ ਫੇਰ ਪਾਣੀ ਦੀ ਵੀ ਬੱਚਤ ਹੋਏਗੀ ਪਾਣੀ ਨਾਲ ਹੀ ਬਿਜਲੀ ਬਣਦੀ
ਹਾਂ ਸਹੀ ਗੱਲ ਹੈ
ਹਰ ਚੀਜ਼ ਉਹ ਤੋਂ ਹੀ ਤੁਹਾਡਾ ਕਹਿਣਾ ਹਰ ਚੀਜ਼ ਇੱਕ ਹਰ ਕਿਸ ਚੀਜ਼ ਨਾਲ ਜੁੜੀ ਹੋਈ ਹੈ
ਹਾਂ ਸਹੀ ਗੱਲ ਹੈ ਹੁਣ ਮੈਂ ਤੇ ਅਸੀਂ ਆਪਸ ਚ ਦੋ ਜਾਣੇ ਚਾਰ ਜਾਣੇ ਕਰ ਲਾਂਗੇ ਗੱਲ ਕਰਕੇ ਪੂਰੀ ਦੁਨੀਆਂ ਪੂਰੀ ਦੁਨੀਆਂ ਨੂੰ ਕੌਣ ਸਿਖਾਏਗਾ ਸਮਝਾਏਗਾ ਇਹਨਾਂ ਦਾ ਵੀ ਪ੍ਰਚਾਰ ਟੀਵੀਆਂ ਚ ਜਿਵੇਂ ਫਾਲਤੂ ਦੀਆਂ ਐਡਾਂ ਦਿੰਦੇ ਨੇ ਉਹ ਪੋਡਰ ਦੀ ਕੀ੍ਮ ਦੀ ਉਹਦੀ ਜਗ੍ਹਾ ਇਹਨਾਂ ਚੀਜ਼ਾਂ ਦੀਆਂ ਐਡਾਂ ਦੇਨ
ਐਡ ਦੀਆਂ ਹਾਂਜੀ
ਹਾਂ ਤੇ ਤਾਂ ਵੀ ਥੋੜ੍ਹਾ ਬੰਦੇ ਦੇ ਦਿਮਾਗ ਚ ਚਾਰ ਵਾਰੀ ਦੇਖੇਗਾ ਦੱਸ ਵਾਰੀ ਦੇਖੇਗਾ ਇੱਕ ਵਾਰੀ ਤੇ ਉਹ ਪੇੜ ਲਗਾਏਗਾ ਨਾ
ਹਾਂ ਜੈਨ ਸਵੱਛ ਭਾਰਤ ਮਿਸ਼ਨ ਇਹਨਾਂ ਨੇ ਚਲਾਇਆ ਸੀ ਹੁਣ ਜੀ ਸਰਕਾਰ ਕਾਰ ਨੇ ਹਰ ਫੋਨ ਵਿੱਚ ਉਹ ਬੋਲਦੇ ਸੀ ਬਈ ਸਵੱਛ ਭਾਰਤ ਬਣਾਓ ਕੂੜਾ ਨਾ ਫੈਲਾਓ
ਹਾਂ ਤੇ ਐਵੇਂ ਐਨਵਾਇਰਮੈਂਟ ਵਾਸ ਤੇ ਵੀ ਥੋੜਾ ਇਹਨਾਂ ਨੂੰ ਕਰਨਾ ਚਾਹੀਦਾ ਸਰਕਾਰ ਨੂੰ ਜਿਵੇਂ ਬਾਰ ਬਾਰ ਐਡ ਟੀਵੀ ਚ ਦਿੰਦੇ ਹਾਂ ਇੱਕ ਐਡ ਬਾਰ ਬਾਰ ਦਿੰਦੇ ਹਾਂ ਅਸੀਂ ਦੇਖਦੇ ਹਾਂ ਇਹ ਚੀਜ਼ ਅੱਛੀ ਲੱਗ ਰਹੀ ਹੈ ਅਸੀਂ ਉਹਨੂੰ ਖ਼ਰੀਦਣ ਜਾਂਣੇ ਹਾਂ ਇਵੇਂ ਹੀ ਅਗਰ ਇਹ ਚੀਜ਼ਾਂ ਦੀ ਐਡ ਦੇਣ ਟੀਵੀਆਂ ਚ ਹੋਰ ਰੀਲਾਂ ਬਣਾਉਣ ਫੇਰ ਅਸੀਂ ਵੀ ਸੋਚਾਂਗੇ ਕਿ ਚੱਲ ਇੱਕ ਪੇੜ ਲਿਆ ਕੇ ਅਸੀਂ ਵੀ ਲੱਗਾ ਲਈਏ
ਹਾਂਜੀ ਸਹੀ ਏ ਨਾ ਫਿਰ ਪੇੜ ਲਗਾਓਗੇ ਕਿਥੇ
ਪੇੜ ਤੇ ਚਲੋ ਅਹ ਸੁੋਸਾਇਟੀ ਤੇ ਚਲੋ ਪੇੜ ਨੀ ਲਗਾ ਸਕਦੇ ਅਸੀ ਛੋਟਾ ਪੋਦਾ ਤੇ ਲਗਾ ਸਕਦੇ ਹਾਂ ਨਾ
ਹਾਂਜੀ ਪੋਦੇ ਤੇ ਜਿਹੜੇ ਹੋਮ ਮੈਡ ਜਿਹੜੇ ਘਰ ਚ ਲਗ ਜਾਂਦੇ ਨੇ ਉਹ ਵੀ ਲ
ਜਿਹੜੇ ਲੱਗ ਸਕਦੇ ਨੇ ਬਰਾਂਡਿਆਂ ਚ ਜਿਹੜੇ ਲੱਗ ਸਕਦੇ ਨੇ
ਕੁੱਛ ਪੋਦੇ ਐਸੇ ਹੈਗੇ ਨੇ ਕੁੱਛ ਪੋਦੇ ਨਾ ਐਸੇ ਹੈਗੇ ਨੇ ਬਈ ਉਹ ਨਾ ਉਹ ਫਰੈਸ਼ ਔ ਔਕਸ ਔਕਸੀਜਨ ਪੈਦਾ ਕਰਦੇ ਨੇ
ਹਾਂ ਉਹੀ ਕਹਿ ਰਹੀ ਨਾ ਕੁੱਛ ਇਹ ਸਭ ਚੀਜਾਂ ਅਸੀ ਘਰ ਚ ਵੀ ਲਗਾ ਸਕਦੇ ਹਾਂ
ਹਾਂਜੀ ਹਾਂਜੀ ਉਹ ਮਤਲਬ ਫਰੈਸ਼ ਰੱਖਦੇ ਨੇ ਸਾਡੇ ਘਰ ਨੂੰ ਨਾ
ਹਾਂ ਔਰ ਕੁੱਛ ਪੋਦੇ ਐਂਵੇ ਨੇ ਕਿ ਘਰ 'ਚ ਪੋਜੀਟਿਵਿਟੀ ਲਿਆਂਦੇ ਨੇ ਨੈਗੇ ਨੈਗੇਵੀਟੀ ਨੂੰ ਦੂਰ ਰੱਖੋ ਐ ਸਭ ਚੀਜਾ ਵੀ ਸਾਨੂੰ ਘਰ 'ਚ ਰੱਖ ਰੱਖਣੀਆਂ ਚਾਈਦੀਆਂ ਲਿਆ ਕੇ।
ਰੱਖਣੀਆਂ ਚਾਈਦੀ ਹਾਂਜੀ ਤੇ ਹੋਰ ਇਂਜ ਦੇ ਥੋੜੀ ਸਰਕਾਰ ਕੁਛ ਕੁਛ ਹੈ ਇਧਰੋ ਪ੍ਰਚਾਰ ਕਰੇ ਇਸ ਚੀਜ ਦਾ ਕੋਲੇਜ ਵਾਲੇ ਸਟੂਡੈਂਟ ਯੂਨੀਵਰਸਿਟੀਆਂ ਅਲੇ ਜੇੜੇ ਹੈਗੇ ਨੇ ਸਕੂਲ ਦੇ ਬੱਚੇ ਪਲੱਸ ਵੰਨ ਪਲੱਸ ਟੂ ਟੈਨ ਥਰਡ ਦੇ ਨੋਵੀ ਦਸਵੀ ਅਲੇ ਓ ਕਰਨ ਤੇ ਥੋੜਾ ਜਾਦਾ ਪ੍ਰਭਾਵ ਇਸ ਚੀਜ ਤੇ ਪੈ ਸਕਦਾ।
ਹਾਂ ਐ-ਐ ਅਸੀ ਅੱਜ ਕੱਲ ਦੀ ਯੂਥ ਨੂੰ ਸਿਖਾਵਾਂਗੇ। ਤਾਂ ਈ ਅੱਗੇ ਜਾ ਕੇ ਸਾਡਾ ਫਿਊਚਰ ਸਈ ਰਏਗਾ ਨਾ।
ਫਿਊਚਰ ਸਈ ਰਏਗਾ ਹੁਣ ਦੇਖਲੋ ਜੈਨ ਹੁਨ ਤੁਸੀ ਕੈ ਰਏ ਸੀ ਵੀ ਅਟੈਚਮੈਂਟ ਹੈਗੀ ਹਰ ਚੀਜ ਨਾਲ ਜੇ ਅਸੀ ਪੇੜ ਲਗਾਵਾਂਗੇ। ਜਾਦਾ ਤੋ ਜਾਦਾ ਤੇ ਸਾਡੀ-ਸਾਡੀ ਧਰਤੀ ਵੀ ਮਜ਼ਬੂਤ ਹੋਏਗੀ।
ਹਾਂ ਸਈ ਗੱਲ ਐ।
ਖੇਤਾ 'ਚ ਪੇੜ ਲੱਗੇ ਹੋਣਗੇ ਖੇਤਾ ਦੀ ਮਿ ਟੀ ਵਧੀਆ ਰਏਗੀ ਉਪਜਾਊ ਜਾਦਾ ਰਏਗੀ ਫੇਰ ਫਸਲ ਵੀ ਵਧੀਆ ਰਏਗੀ। ਫਿਰ ਪਾਣੀ ਵੀ ਬਚੇਗਾ ਹਵਾ ਸ਼ੁੱਧ ਹੋਏਗੀ।
ਹਾਂ ਬਸ ਉਹੀ ਗੱਲ ਐ ਨਾ।
ਪੇੜ ਹੈਗੇ ਸੀ ਨਾ ਸਾਡੇ ਸ਼ਹਿਰ ਵਿੱਚ ਸਾਰੇ ਕ ਕਟੀ ਜਾਂਦੇ ਨੇ ਪੁਰਾਣੇ-ਪੁਰਾਣੇ ਪੇੜ ਬਈ ਜਗ੍ਹਾ ਘੇਰਦੇ ਨੇ। ਜਾਂ ਫਿਰ ਬਈ ਗੰਦ ਪਾਂਦੇ ਨੇ ਵੀ ਜੇੜੇ ਸੁੱਕੇ ਪ ਸੁਕੇ ਹੁੰਦੇ ਨੇ ਓ ਥੱਲੇ ਗਿਰ ਜਾਂਦੇ ਨੇ ਖਲੇਰਾ ਪੈ ਜਾਂਦੈ।
ਤੇ ਉਦੇ ਵਾਸਤੇ ਵੀ ਤੇ ਕਰਮਚਾਰੀ ਲਾਏ ਹੋਏ ਨੇ ਸਰਕਾਰ ਨੇ ਗਲੀਆਂ ਸਾਫ਼ ਕਰਨ ਅਸਤੇ
ਵੀ ਕੱਟ ਦਿੰਦੇ ਨੇ। ਫਿਰ ਜੇੜੇ ਤੇ ਅਮੀਰ ਲੋਕ ਹੈਗੇ ਨੇ ਜੇੜੇ ਤੇ ਏਸੀ ਲਵਾ ਸਕਦੇ ਨੇ। ਓ ਤੇ ਏਸੀ ਲਵਾ ਕੇ ਆਪਣਾ ਬੈ ਜਾਂਦੇ ਨੇ ਅੰਦਰ ਪਰ ਹੁਣ ਓ ਗਰੀਬ ਬੰਦਾ ਕਿੱਥੇ ਜਾਏਗਾ ਜੇੜਾ ਇੰਡੀਆ ਵਿੱਚ ਤੇ ਗਰੀਬੀ ਬੜੀ ਏ ਮੰਨ ਲਓ ਜਵੇਂ ਜੇੜੇ ਦੇਸ਼ 'ਚ ਅਸੀਂ ਰੈਂਣੇ ਆਂ। ਹੁਣ ਇੱਧਰ ਗਰੀਬ ਬੰਦਾ ਵੀ ਏ ਹਰ ਤਰ੍ਹਾਂ ਦਾ ਬੰਦਾ ਹੈਗੈ। ਫਿਰ ਓ ਕਿੱਥੇ ਜਾਏਗਾ ਇਸ ਚੀਜ਼ ਦਾ ਕੋਈ ਸੋਚਦਾ ਨਈ ਨਾ ਹੈਗਾ।
ਉਸਨੂੰ ਸਈ ਗੱਲ ਐ। ਚਲੋ ਕੋਈ ਨੀ ਹੁਣ ਅਸੀਂ ਤੇ ਇਸ ਟੋਪਿਕ ਤੇ ਗੱਲ ਨੀ ਕਰ ਸਕਦੇ ਆਂ ਬ ਕੀ ਦੇਖ ਰੇਖ ਤੇ ਉਨੂੰ ਹੀ ਕਰਨੀ ਏ ਸਰਕਾਰ ਨੂੰ
ਹਾਂਜੀ ਜੀ ਓ ਕੁਛ ਪੈਲ ਕਰੇ ਤੇ ਕੁਛ ਜਨਤਾ ਵੀ ਸਪੋਰਟ ਕਰੇਗੀ।
ਹਾਂ ਚਲੋ ਕੋਈ ਨੀ ਰੱਖ
ਚਲੋ ਠੀਕ ਏ ਜੀ ਅਸੀਂ ਵੀ ਪੇੜ ਲਗਾਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਕਰੋ।
ਹਾਂਜੀ ਠੀਕ ਏ।
ਓਕੇ ਸਤਿ ਸ਼੍ਰੀ ਅਕਾਲ।
ਸਸ